ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਏ
ਬਸ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ
ਬਸ ਵਧੀਆ ਬਸ ਵਾਹਿਗੁਰੂ ਦਾ ਸ਼ਕਰ ਏ, ਜਾਂ ਸਮੇਂ ਬੀਤ ਰਿਹਾ ਹਾਂਜੀ ਸਭ ਕੁਛ ਠੀਕ ਠਾਕ ਹੈਗਾ ਵਧੀਆ
ਬੱਚੇ ਸਭ ਠੀਕ ਠਾਕ, ਬਸ ਕੁਛ ਨਈ ਬੈਠੇ ਹੋਏ ਸੀ
ਅੱਛਾ
ਚਾਹ ਪਾਣੀ ਹੋ ਗਈ ਤੁਹਾਡੀ
ਹਾਂ ਚਾਹ ਪਾਣੀ ਹੋ ਗਈ ਏ, ਵਾਕ ਕਰ ਸੀ, ਮੈਂ ਵਾਕ ਕਰ ਲਾਂ ਜ਼ਰਾ ਥੋੜਾ
ਅੱਛਾ, ਅੱਛਾ ਹਾਂ ਚੰਗਾ ਚੰਗਾ ਸ਼ਾਮੀ ਈਵਨਿੰਗ ਵਾਕ ਕਰ ਰੇ ਓ
ਹਾਂ ਈਵਨਿੰਗ ਵਾਕ ਥੋੜਾ ਸਾ, ਮੇੈਂ ਕਿਹਾ ਚਾਹ ਪੀਤੀ ਸੋ ਮੈਂ ਕਿਹਾ ਕਰ ਲਾਂ ਥੋੜਾ ਸਾ ਵਾਕ ਹਾਂ
ਹਾਂ ਹਾਂ ਹਾਂ ਬਸ ਸਭ ਠੀਕ ਏ ਮੈਂ ਵੀ ਬੈਠੀ ਹਾਂ ਨਈ ਬਸ ਮੈਂ ਵੀ ਚਾਹ ਪੀਤੀ ਏ ਬੈਠ ਬੈਠੀ ਆਂ ਬੱਚੇ ਕੱਰ ਨੇ, ਟਿਊਸ਼ਨ ਨੀ ਲਗਵਾਈ ਹਜੇ
ਅੱਛਾ, ਨੀਂ-ਨੀਂ ਠੀਕ ਏ ਨਾ ਹੁਣ ਸਕੂਲ ਖੁੱਲ੍ਹਿਆ ਹੈਗੇ ਇਹ ਥੋੜ੍ਹਾ ਰੈਸਟ ਕਰ ਫਿਰ ਲਗਵਾ ਦੇਣਾ ਆਪਣਾ ਹੋਰ ਕੀ ਹਾਂ ਨੀ ਠੀਕ ਹੈ ਆਪਣਾ ਹੋਰ
ਬੰਦਾ ਹਾਲ-ਚਾਲ
ਮੌਸਮ-ਮੌਸਮ ਬਸ ਇੰਜਏ ਚਾੱੜ ਬਣ ਬਣਿਆ ਹੋਇਆ ਵੇ ਇੱਕ ਵਾਰ ਬਾਰਿਸ਼ ਹੋਏ ਤਾਂ ਹੀ ਖੁੱਲ ਕੇ
ਹੂੰ-ਹੂੰ, ਤੁਆਨੂੰ ਸਭ ਤੋਂ ਅੱਛਾ ਮੌਸਮ ਕਿਹੜਾ ਲੱਗਦਾ ਦੱਸੋ?
ਹਾਂ, ਹੂੰਣ ਤਾਂ ਵਸਤੇ ਸਰਦੀ ਅੱਛੀ ਲੱਦੀ ਬਸ ਅੱਛਾ ਮੌਸਮ ਅਕਤੂਬਰ ਚ ਲੱਗਦਾ ਅਕਤੂਬਰ, ਨਵੰਬਰ ਚ। ਜ਼ਿਆਦਾ ਠੰਡ ਵੀ ਚੰਗੀ ਨੀਂ ਲਗਦੀ ਨਾ ਜਿ਼ਆਦਾ ਗਰਮੀ ਚੰਗੀ ਲਗਦੀ ਹੈ ਲੇਕਿਨ ਜਦ ਰੱਬ ਦਾ ਅ ਸੂਲ ਉਹ ਹੋਣਾ ਹੀ ਹੋਣਾ ਉਹ ਸਾਡੇ
ਹਾਂ, ਉਹ-ਉਹ ਤੇ ਰੱਬ ਦੀ ਵਿਧੀ ਬਣੀ ਹੋਈ ਏ ਇੰਨਾ ਨਈ ਹੋਣਾ ਔਰ ਹਰ ਚੀਜ਼ ਜ਼ਰੂਰੀ ਵੀ ਹੈ, ਜੈਸੇ ਧੁੱਪ ਜ਼ਰੂਰੀ ਹੈ ਵੈਸੇ ਬਰਸਾਤ ਵੀ ਜ਼ਰੂਰੀ ਹੈ ਵੈਸੇ ਹੀ ਸਰਦੀ ਵੀ ਜ਼ਰੂਰੀ ਏ। ਸਹੀ ਹੈ ਜੀ, ਸਹੀ ਹੈ ਜੀ।
ਕਦੋ ਹੂੰਦੀ ਬਾਰਿਸ਼ ਖੁੱਲ੍ਹ ਕੇ?
ਹਾਂ, ਮੈਨੂੰ ਵੀ ਸਰਦੀ ਦਾ ਮੌਸਮ ਈ ਪਸੰਦ ਏ ਇਹ ਵਾਲਾ ਮੌਸਮ ਬਰਸਾਤਾਂ ਦਾ ਪਸੰਦ ਨਈ ਏ ਮੈਨੂੰ ਵੀ।
ਵੈਸੇ ਤੇ ਜ਼ਿਆਦਾ ਠੰਡ ਪੈਂਦੀ ਹੈ, ਬਹੁਤ ਠੰਡ ਪੈਂਦੀ ਹੈ, ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਲੇਕਿਨ ਤਾਂ ਵੀ ਸਰਦੀ
ਲੇਕਿਨ ਸਰਦੀ ਅਸੀਂ ਛੇਲ ਸਕਦੇ ਆ ਦੂਜਿਆਂ ਨੂੰ ਅਸੀਂ ਗਰਮੀ ਨੂੰ ਝੇਲ ਨੀ ਸਕਦੇ, ਸਰਦੀ ਤਾਂ ਵੀ ਕੱਪੜੇ ਪਾ ਕੇ ਗਰਮ, ਮੋਟੇ ਕੱਪੜੇ ਪਾ ਕੇ
ਹਾਂ-ਹਾਂ, ਉਹ ਤਾਂ ਸਮੱਸਿਆ ਸੋਲਵ ਹੁੰਦੀ ਗਰਮੀ ਬੋਹਤ ਦਿੱਕਤ ਹੁੰਦੀ ਏ।
ਸਈ ਗੱਲ ਏ, ਸਹੀ ਗੱਲ ਏ ਲੇਕਿਨ ਕੋਈ ਨੀ ਹਾਂ, ਰਾਤੀ ਦੀ ਰੋਟੀ ਬਣ ਗਈ ਏ ਜੀ ਦਾਲ, ਰੋਟੀ, ਸਬਜ਼ੀ ਬਣਾਈ ਏ ਜੀ। ਹਾਂਜੀ-ਹਾਂਜੀ, ਦਾਲ, ਚਾਵਲ, ਸਬਜ਼ੀ ਬਣਾ ਦਿੱਤੀ।
ਹਾਂ, ਨਾਲ ਚਲ ਟਾਈਮ ਨਾਲ ਖਾ ਲੈਂਦੇ ਹੋ ਰੋਟੀ ਤੁਹਾਡੇ ਫਾਦਰ ਇਨਲੋ ਸਭ
ਟਾਈਮ ਨਾਲ ਖਾਂਦੇ ਨੇ ਰੋਟੀ।
ਨੀਂ ਚੰਗਾ ਆਪਣਾ ਕਹਿੰਦੇ ਟਾਈਮ ਨਾਲ ਖਾ ਲੈਣੀ ਚਾਹੀਦੀ ਦੇ ਨਾਲ ਖਾਣੀ ਵੀ ਨਹੀਂ ਚਾਹੀਦੀ ਰੋਟੀ
ਹਾਂ, ਫਿਰ ਉਹ ਡਾਇਜੈਸ਼ਨ ਤੇ ਪ੍ਰੋਬਲਮ ਹੋ ਜਾਂਦੀ ਨਾ।
ਤੁਹਾਡੇ ਘਰ ਵਧੀਆ ਹੈਗਾ ਆਪ ਟੈਮ ਅੱਠ ਵਜੇ ਤਕ ਖਾ ਲੈਂਦੇ ਤੇ
ਹੂੰ, ਸਾਡੇ ਘਰ ਸਭ ਟਾਈਮ ਨਾਲ ਟਾਈਮ ਨਾਲ ਰੋਟੀ ਖਾਣੇ ਵਾਲੇ ਬੰਦੇ ਨੇ।
ਚੰਗਾ ਏ ਨਾ ਆਪਣਾ ਹੋਰ ਕੀ ਵਧੀਆ ਆਪਣਾ ਤੁਹਾਡੇ ਘਰ ਇਹ ਸਭ ਤਰੀਕਾ ਵਧੀਆ ਏ। ਸਵੇਰੇ ਨਾਸ਼ਤਾ ਵੀ ਬ੍ਰੇਕਫਾਸਟ, ਲੰਚ, ਡਿਨਰ ਸਭ ਟਾਈਮ ਨਾਲ ਹੋ ਜਾਂਦਾ।
ਸਭ ਟਾਈਮ ਨਾਲ, ਸਭ ਟਾਈਮ ਨਾਲ ਜੋ ਸਵੇਰੇ ਜਲਦੀ ਖਾਏਗਾ ਉਹਨੂੰ ਆਟੋਮੈਟਿਕ ਬਾਰਾਂ ਵਜੇ ਭੁੱਖ ਲੱਗ ਜਾਏਗੀ। ਜੋ ਬਾਰਾਂ ਵਜੇ ਦਿਹਾੜੀ ਖਾਏਗਾ ਉਹਨੂੰ ਆਟੋਮੈਟਿਕ ਰਾਤੀ ਪੁੱਖ ਲੱਗ ਜਾਏਗੀ।
ਹਾਂ।
ਬਸ ਐਵੇਂ ਈ ਹੈ ਜੀ ਹੋਰ ਸੁਣਾਓ ਤੁਸੀਂ ਆਪਣਾ ਦੱਸੋ ਆਪਣੀ ਦਿਨਚਰਿਆ?
ਬਸ ਨੀਂ ਸਾਡੇ ਸਧੀਆਂ ਨਾਲ ਖਾਂਦੇ ਨੇ ਚਾਹ ਪੀਤੀ ਹੈ ਵੋਕ ਕਰ ਰਈ ਆ। ਫਿਰ ਰਾਤ ਦੀ ਤਿਆਰੀ ਸੜੇ ਦਸ ਵੱਜ ਜਾਂਦੇ-ਦਸ ਵੱਜ ਜਾਂਦੇ ਰੋਟੀ ਨੂੰ। ਕਿਉਂਕਿ ਬੇਟਾ ਰਾਤੀ ਕੰਮ ਕਰਦਾ ਹੈਗਾ ਉਹ ਸੋਨਦਾ ਦੇਰ ਨਾਲ ਏ ਫਿਰ ਦੇ ਨਾਲ ਈ ਖਾਂਦਾ, ਮੈਂ ਤਾਂ ਖਾ ਲੈਂਦੀ ਬੇਟਾ ਹੀ ਦੇਰ ਨਾਲ ਖਾਂਦਾ। ਉਹਨੇ ਕੰਮ ਕਰਨਾ ਹੁੰਦਾ, ਉਹ ਕੰਮ ਕਰਦਾ ਦਿਨੇ ਘੱਟ ਕਰਦਾ ਰਾਤੀ
ਸਭ-ਸਭ ਦੇ ਘਰ ਦਾ ਆਪਣਾ-ਆਪਣਾ ਹਿਸਾਬ ਹੁੰਦਾ ਹੈ। ਕਿਸੇ ਦੇ ਘਰ ਜਲਦੀ ਖਾ ਲੈਂਦੇ ਨੇ, ਕਿਸੇ ਦੇ ਘਰ ਦੇਰ ਨਾਲ ਖਾਂਦੇ ਨੇ।
ਹਾਂ, ਨਹੀਂ ਮੈਂ ਤੇ ਖਾ ਲੈਂਦੀ ਹਾਂ ਇਹ ਵੀ ਤੇ ਤੁਹਾਡੇ ਵੀਰਜੀ ਵੀ ਜਲਦੀ ਖਾ ਲੈਂਦੇ ਮੈਂ ਵੀਫ ਖਾ ਲੈਂਦੀ ਬੇਟਾ ਹੈ ਜਰਾ ਦੇਣਾ ਖਾਂਦਾ ਹੈ। ਕਿਉਂਕਿ ਜਾਗਣਾ ਹੁੰਦਾ ਸਾਰੀ ਰਾਤ ਉਹ ਫੇਰ ਆਰਾਮ ਨਾਲ ਖਾਂਦਾ ਹੈ ਨਾ ਬਣਾ ਕੇ ਤੇ ਕਹਿੰਦਾ ਬਣਾ ਦੇ ਮੰਮੀ ਬਣਾ ਦੇ ਮੈਂ ਆਪ ਪਾ ਕੇ ਖਾ ਲਾ ਮੈਂ ਬਣਾ ਦਿੰਦੀ ਹ ਫਿਰ ਆਪੇ ਪਾਏ ਖਾ ਲੈਂਦਾ ਮੈਂ ਪਰੇਸ਼ਾਨ ਨਹੀਂ ਕਰਦਾ ਲੇਕਿਨ
ਤੇ ਫਿਰ ਬੱਚਿਆਂ ਨੂੰ ਰਾਤੀ ਭੁੱਖ ਲੱਗ ਜਾਂਦੀ ਹੈ ਜੋ ਬੱਚੇ ਦੇਰ ਨਾਲ ਲੇਕਿਨ ਰਾਤੀ ਰੋਟੀ ਸਿਹਤ ਵਾਸਤੇ ਬਿਲਕੁਲ ਅੱਛੀ ਨਹੀਂ ਹੁੰਦੀ
ਹਾਂ ਮੈਨੂੰ ਹਾਂ ਤੇ ਮੈਨੂੰ ਪਰੇਸ਼ਾਨ ਨੀ ਕਰੇਗਾ ਤੁਸੀਂ ਬਣਾ ਕੇ ਰੱਖ ਦਓ ਮੈਂ ਆਪੇ ਪਾਏ ਖਾ ਲਾਂਗਾ ਫਿਰ ਮੈਂ ਬਣਾ ਕੇ ਰੱਖ ਦਿੰਦੀ ਮੈਂ ਲੇਟ ਜਾਂਦੀ ਆਪੇ ਪਾ ਕੇ ਖਾਂਦਾ ਰਹਿੰਦਾ
ਚੱਲ ਇਹ ਵੀ ਠੀਕ ਏ ਕਿ ਤੁਹਾਨੂੰ ਪਰੇਸ਼ਾਨੀ ਨਹੀ ਦਿੰਦਾ
ਨਹੀਂ ਨਹੀਂ ਨਹੀਂ ਅੱਜ ਬਾਈ ਬਸ ਪਰਮਾਤਮਾ ਦੀ ਮਿਹਰ ਏ ਬੇਟਾ ਬਹੁਤ ਅੱਛਾ ਹੈਗਾ ਉਹ ਕੋਈ ਮੈਨੂੰ ਪਰੇਸ਼ਾਨ ਨੀ ਕਰਦਾ ਬਿਲਕੁਲ ਮੇਰਾ ਮਨ ਕਰਦਾ ਚੱਲ ਹੁਣ ਗਰਮ ਗਰਮ ਤਵੇ ਦੀ ਖਵਾਵਾਂ ਲੇਕਿਨ ਉਹ ਕਹਿੰਦੇ ਮੇਰੀ ਬਣਾ ਕੇ ਰੱਖ ਦੋ
ਹਾਂਜੀ ਹਾਂਜੀ ਗਰਮ ਰੋਟੀ ਖਾਣੀ ਵੀ ਨਹੀਂ ਚਾਹੀਦੀ ਬੋਲਦੇ ਨੇ
ਹਾਂ ਮਾਵਾਂ ਨੂੰ ਹੁੰਦਾ ਨਾ ਸਾਡੇ ਬੱਚੇ
ਹਾਂ ਮਾਵਾਂ ਨੂੰ ਤੇ ਹੁੰਦਾ ਹੈ ਕਿ ਬੱਚਿਆਂ ਨੂੰ ਗਰਮ ਗਰਮ ਰੋਟੀ ਦੇਈਏ ਲੇਕਿਨ ਡਾਕਟਰਜ਼ ਵੀ ਮਨਾ ਕਰਦੇ ਨੇ ਸਿਹਤ ਵਾਸਤੇ ਗਰਮ ਰੋਟੀ ਅੱਛੀ ਨਹੀਂ ਹੈ।
ਹਾਂ ਨਹੀਂ ਕਦੀ ਕਦੀ ਤੇ ਖਾ ਲਏਗਾ ਟਾਈਮ ਨਾਲ ਤੇ ਕਦੀ ਕਦੀ ਮਨ
ਹਾਂ ਨਹੀਂ ਡਾਕਟਰ ਸਪੈਸ਼ਲੀ ਬੋਲਦੇ ਨੇ ਕਿ ਠੰਡੀ ਰੋਟੀ ਖਾਓ ਸਭ ਨੂੰ ਠੰਡੀ ਰੋਟੀ ਹੀ ਖਾਣੀ ਚਾਹੀਦੀ ਹਾਂਜੀ ਹਾਂ ਹਾਂ ਲੇਕਿਨ ਜਿਹਨੂੰ ਆਦਤ ਪਈ ਹੈ। ਗਰਮ ਖਾਣੇ ਦੀ ਉਹ ਨਹੀਂ ਖਾ ਸਕਦਾ
ਹੁਣ ਤੁਹਾਡੇ ਵਿੱਚ ਸ਼ੂਗਰ ਵਗੈਰਾ ਹੈ। ਤੇ ਹੁਣ ਠੰਡੀ ਰੋਟੀ ਖਾਂਦੇ ਹੁਣ ਸਹੀ ਰਹਿੰਦੀ ਹੈ ਠੰਡੀ ਰੋਟੀ ਖਾਂਦੇ ਨਾ ਸ਼ੂਗਰ ਕਹਿੰਦੇ ਕੰਟਰੋਲ ਚ ਰਹਿੰਦੀ ਹੈ।
ਹੁੰਦੀ ਹੈ।
ਹ
ਹਾਂਜੀ ਹੋਰ ਸੁਣਾਓ
ਬਸ ਸਭ ਠੀਕ ਹੈ ਬਸ ਹੁਣ ਹਾਂ ਸ਼ਾਮੀ ਜੇ ਹੋਵੇ ਕਿਸੇ ਮਨ ਕਰ ਜੇ ਫਿਰ ਪੀ ਲਾਂਗੇ ਸਾਢੇ ਅੱਠ ਵਜੇ ਨਾਲ
ਅੱਛਾ ਅੱਛਾ ਸਹੀ ਹੈ ਜੀ ਸਹੀ ਹੈ ਹਾਂ ਅੱਜ ਇੱਥੇ ਵੀ ਧੁੱਪ ਨੀ ਨਿਕਲੀ ਨਾ ਧੁੱਪ ਨਿਕਲੀ ਨਾ ਬਾਰਿਸ਼ ਸਨੈਕਸ ਬਣਾ ਲੈਂਦੇ ਹੋ ਹਾਂ ਬੱਚਿਆਂ ਨੂੰ ਚਾਹੀਦੀ ਹੈ ਕਦੀ ਮੈਗੀ ਬਣਾ ਦੋ ਕਦੀ ਕੁਛ ਬਣਾ ਦੋ।
ਹਾਂ ਬਸ ਬਸ ਬਸ ਪੁੁਛ ਲੋ ਹਾਂ ਹੈਲਦੀ ਨਹੀਂ ਹੁੰਦਾ ਹਾਂ ਨਹੀਂ ਵੈਸੇ ਆਪੇ ਤਾਂ ਮੈ ਸੋਚਦੀ ਹੋ ਉਹ ਇਹ ਚੀਜ਼ ਬਣਾ ਜੋ ਹੈਲਦੀ ਹੋਵੇ ਜੀ ਉਤਪਮ ਬਣਾ ਉਪਮਾਂ ਬਣਾ ਲਾਂਗੀ ਸੂਜੀ ਦਾ ਹਾਂ ਹਾਂ ਹਾਂ ਹਾਂ ਵੈਸੇ ਤਾਂ ਕੋਸ਼ਿਸ਼ ਇੱਕ ਕਰਦੀ ਜੋ ਸਰੀਰ ਵਾਸਤੇ ਆਪਣਾ ਅੱਛਾ ਉਹ ਚੀਜ਼ ਬਣਾਉਦੀ ਹੈਗੀ ਮੈਂ ਹਾਂ ਮੈਗੀ ਵੈਗੀ ਨੀ ਬਣਾਉਂਦੀ ਬਈ ਚਲੋ ਨੁਕਸਾਨ ਦਾ ਘਰ ਏ ਪੋਹਾ ਹੋ ਗਿਆ
ਨੁਕਸਾਨ ਕਰਦੀਆਂ ਨੇ ਚੀਜ਼ਾਂ ਤੇ ਸਾਡੀ ਸਿਹਤ ਵਾਸਤੇ ਬਿਲਕੁਲ ਅੱਛੀ ਨਹੀਂ ਹੈ।
ਹਾਂ ਚਲੋ ਬੱਚਿਆਂ ਪੇਟ ਹੀ ਭਰੇ ਸ਼ਰੀਰ ਨੂੰ ਨੁਕਸਾਨ ਵੀ ਨਾ ਕਰੇ
ਨਹੀਂ ਸਹੀ ਹੈ ਨਾ ਸਹੀ ਹੈ ਉਂਝ ਈ ਚੀਜ਼ ਖਾਓ ਜੋ ਤੁਹਾਡੇ ਸਰੀਰ ਨੂੰ ਵੀ ਲੱਗੇ ਤੇ ਕੁੱਝ ਅੱਛਾ ਵੀ ਰਹੇ
ਹਾਂ ਐਸਾ ਤਰਾਂ ਹੀ ਕਰਦੀ ਆ
ਹਾਂਜੀ ਅੱਜ ਕਿਸੇ ਦਾ ਬਰਡੇ ਵੇ ਤੇ ਉੱਥੇ ਜਾਣਾ ਰਾਤੀ ਰੋਟੀ ਉੱਥੇ ਹੋ ਜਾਏਗੀ ਜੋ ਘਰ ਰਹਾਂਗੇ ਉਹ ਦਾਲ ਚਾਵਲ ਸਬਜ਼ੀ ਖਾਂਗੇ।
ਹਾਂ ਠੀਕ ਹੈ ਹੋਰ ਕੀ ਅੱਛਾ ਬਰਡੇ ਹੈਗਾ ਕਿਸੇ ਦੇ ਜਾਨਾ
ਹਾਂਜੀ ਕਿਸੇ ਦਾ ਬਰਡੇ ਵੇ ਜਾਵਾਂਗੇ ਅਸੀਂ ਪੂਰਾ ਪਰਿਵਾਰ ਜਾਵਾਂਗੇ ਬੱਚੇ ਜਾਵਗੇ ਨਾਲ
ਠੀਕ ਹੈ ਉਹੀ ਜਾਣਾ ਬਸ ਦੁਨੀਆਂਦਾਰੀ ਸਭ ਦੇਖਣੀ ਪੈਂਦੀ ਹੈਗੀ ਇਸ
ਉਹ ਤੇ ਜਾਣਾ ਹੀ ਪੈਂਦਾ ਐ ਉਹ ਸਭ ਆਪਣੀ ਜਗ੍ਹਾ ਵੇ ਉਹ ਸਭ ਆਪਣੀ ਜਗ੍ਹਾ ਵੇ ਘੁੰਮਣਾ ਫਿਰਨਾ ਆਪਣੀ ਜਗਾ ਵੇ ਘਰ ਰਹਿਣਾ ਆਪਣੀ ਜਗਾ ਵੇ ਪ
ਹਾਂ ਹੋਰ ਕਿ ਸਮਾਜ ਦੇ ਦੁੱਖ ਸੁੱਖ ਸੁੁਸ਼ੀ ਗਮ ਸਭ ਲੱਗਿਆ ਜਾਣਾ ਹੀ ਪੈਂਦਾ ਸਬ ਪਾਸੇ ਸਭ ਦੇਖਣੀ ਪੈਂਦੀ ਦੁਨੀਆਂਦਾਰੀ
ਹਰ ਚੀਜ਼ ਦੇਖਣੀ ਪੈਂਦੀ ਐ ਔਰ ਦੇਖਣੀ ਵੀ ਚਾਹੀਦੀ ਐ ਤਾਂ ਹੀ ਤੇ ਬੰਦਾ ਬਾਹਰ ਨਿਕਲੇਗਾ ਅਪਡੇਟ ਹੋਏਗਾ ਨਹੀਂ ਤਾਂ ਬੰਦਾ ਘਰ ਹੀ ਬੈਠਾ ਰਹਿ ਜਾਏਗਾ
ਹਾ ਉਹ ਤੇ ਹੈ ਬਾਹਰ ਨਿਕਲਣਾ ਚਾਹੀਦਾ ਵ ਅੱਛਾ ਲੱਗਦਾ ਹੈਗਾ ਮੂਡ ਮਾੜਾ ਜਾ ਫਰੈਸ਼ ਹੁੰਦਾ ਆ ਮੂਡ ਹੋ ਜਾਂਦਾ ਚੇਂਜ ਹੋ ਜਾਂਦਾ ਐ
ਹਾਂਜੀ ਹਾਂਜੀ ਜਦ ਤੱਕ ਅਸੀਂ ਅਪਡੇਟ ਨਹੀਂ ਹੋਗੇ ਤੇ ਫਿਰ ਕਿਵੇਂ ਚੱਲੇਗਾ ਹੋਰ ਤੁਹਾਡਾ ਫੇਵਰੇਟ ਫੂਡ ਕਿਹੜਾ ਐ ਤੁਹਾਡਾ ਪਸੰਦੀਦਾ ਖਾਣਾ ਕਿਹੜਾ ਐ
ਮੈਂ ਤੇ ਫੇਵਰੇਟ ਫੂਡ ਮੇਰਾ ਉਹੀ ਹੁੰਦਾ ਐ ਜੋ ਮੌਸਮ ਦੇ ਹਿਸਾਬ ਨਾਲ ਜੋ ਆਉਂਦਾ ਹੈਗਾ ਹੁਣ ਅੱਜ ਕੱਲ ਜਾਮੁਣ ਆਇਆ ਹੋਇਆ ਮਨੂੰ ਜਾਮੁਣ ਬਹੁਤ ਪਸੰਦ ਐ
ਅੱਛਾ ਜੀ ਜਾਮੁਨ ਬੋਲਦੇ ਨੇ ਅਮ ਤੋਂ ਬਾਅਦ ਜਾਮੁਨ ਜ਼ਰੂਰ ਖਾਣਾ ਚਾਹੀਦੈ ਸੈ ਅਮ ਗਰਮ ਹੁੰਦੇ ਨੇ ਤੇ ਜਾਮੁਨ ਅੰਦਰੋਂ ਗਰਮੀ ਕੱਢਦਾ ਐ
ਹਾਂ ਲੇਕਿਨ ਮਨ ਤਾਂ ਵੈਸੇ ਮੌਸਮ ਵਾਲਾ ਫਰੂਟ ਹੀ ਪਸੰਦ ਆਂਦਾ ਕੋਈ ਵੀ ਹੋਏ ਜੇ ਮੌਸਮ ਪਹਿਲਾਂ ਅੰਮ ਖਾਦੇ ਹੁਣ ਜਾਮੁਣ ਆ ਗਿਆ ਮੈਂ ਜਾਮੁਨ ਨੂੰ ਬਹੁਤ ਪਸੰਦ ਕਰਦੀ ਆਂ ਖਾਣਾ
ਨਹੀਂ ਰੁੱਤ ਦੀ ਚੀਜ਼ ਹੀ ਅੱਛੀ ਲੱਗਦੀ ਏ ਜੋ ਸੀਜਨ ਨਾਲ ਫਰੂਟ ਉਹੀ ਸਭ ਤੋਂ ਅੱਛਾ ਹੁੰਦਾ ਐ ਜਿਹਦੇ ਵਿੱਚ ਇੰਜੈਕਸ਼ਨ ਨਹੀਂ ਹੁੰਦੇ ਕੁਛ ਨ ਹੁੰਦਾ ਨੈਚੁਰਲ ਉੱਗਿਆ ਹੁੰਦੈ
ਕੋਈ ਸਬਜ਼ੀ ਵੀ ਨਹੀਂ ਬਣਾਵਾਂਗੇ ਕੋਈ ਵੀ ਜਾਂ ਰੁੱਤ ਦੀ ਸਬਜ਼ੀ ਆਏਗੀ ਮੈਂ ਉਹੀ ਬਣਾਣੀ ਏ ਰੁੱਤ ਦਾ ਫਰੂਟ ਆਏਗਾ ਉਹੀ ਖਾਣਾ
ਗਿਆੱਜ ਕ ਹਰ ਸਮੇਂ ਹਰ ਚੀਜ਼ ਮਿਲਦੀ ਐ ਤੁਸੀਂ ਫਰੂਟ ਦੇਖ ਲੋ ਤੁਸੀਂ ਸਬਜ਼ੀ ਦੇਖ ਲਓ ਹਰ ਚੀਜ਼ ਤੁਹਾਨੂੰ ਮਿਲੇਗੀ
ਹਾਂ ਜਿਵੇਂ ਮਰਜ਼ੀ ਬਾਰਾਂ ਮਹੀਨੇ ਮਿਲੇ ਜਰੂਰ ਤਾਂਹੀ ਚੀਜ਼ ਆਂ ਮੈ ਉਹ ਇਹ ਬਣਾਨੀ ਐ
ਹਾਂ ਉਹੀ ਕਹਿ ਰਹੀ ਐ ਨਾ ਵੈਸੇ ਤਾਂ ਅੱਜ ਕੱਲ੍ਹ ਰੁੱਦ ਦੀ ਕੋਈ ਰਹਿ ਨੀ ਗਈ ਤੁਸੀਂ ਫਰੂਟ ਦੀ ਦੁਕਾਨ ਤੇ ਜਾਓਗੇ ਤੁਹਾਨੂੰ ਹਰ ਕਿਸਮ ਦਾ ਫਰੂਟ ਮਿਲੇਗਾ ਹਰ ਤਰੀਕੇ ਦਾ ਫਰੂਟ ਮਿਲੇਗਾ ਲੇਕਿਨ ਅ ਸੀਜਨਲ ਫਰੂਟਸ ਹੀ ਖਾਣਾ ਸਭ ਤੋਂ ਅੱਛਾ ਵੇ ਆਪਣੀ ਸਿਹਤ ਵਾਸਤੇ
ਸੰਦ ਕਰਦੀ ਹਾਂ ਉਹੀ ਖਾਂਗੀ ਘਰ ਵੀ ਆਪਣੇ ਪਰਿਵਾਰ ਹੋ ਦਾਉਂਦੀ ਆ ਘਰ ਵੀ ਦੂਜਾ ਫਰੂਟ ਲਿਆਂਦੀ ਨਹੀਂ ਆ ਹੁਣ ਪਹਿਲੇ ਆਮ ਖਾਂਦੇ ਰਹੇ ਹੁਣ ਜਾਮੁਣ ਆਇਆ ਪਿਆ ਹੁਣ
ਲੀਚੀ ਆਈ ਐ ਜੋ ਠੰਡੀ ਹੁੰਦੀ ਹੈ ਅੱਛੀ ਹੁੰਦੀ ਐ ਗਰਮੀਆਂ ਰਹਿੰਦੀਆਂ ਨੇ ਐਹ ਸਭ ਚੀਜ਼ਾਂ ਅੱਛੀਆਂ ਰਹਿੰਦੀਆਂ ਨੇ ਆਪਣੇ
ਉਹ ਤਾਂ ਹੈ ਹੀ ਐ ਖਾਣਾ ਵੀ ਚਾਹੀਦਾ ਹੈਗਾ ਵੈ ਉਹੀ ਲੱਗਦਾ ਵੀ ਤਨ ਪੇਟ ਨੂੰ ਉਹੀ ਚੀਜ਼ਾਂ ਲੱਗਦੀਆਂ ਹੈਗੀਆਂ ਜ ਦਿਖਾਓ
ਛਾ ਫਰੂਟਸ ਨੂੰ ਤੁਸੀਂ ਲੰਚ ਤੋਂ ਪਹਿਲਾਂ ਖਾਓ
ਹਾਂ ਹਾਂ ਹਾਂ ਉਹ ਜਾਦ ਸਹੀ ਰਹਿੰਦੇ ਹਾਂ
ਰੋਟੀ ਨਾਲ ਕਦੇ ਵੀ ਫਰੂਟਸ ਨਹੀਂ ਖਾਣਾ ਚਾਹੀਦਾ ਸ਼ੂਗਰ ਵੱਧਦੀ ਐ
ਹਾਂ ਸ਼ੂਗਰ ਵੱਧਦੀ ਹਾਂ ਕਹਿੰਦੇ ਲੰਚ ਤੋਂ ਪਹਿਲੇ ਖਾਣਾ ਖਾਲੀ ਪੇਟ ਖਾਣਾ ਚਾਹੀਦਾ ਥੋੜਾ ਸਾ
ਖਾਲੀ ਪੇਟ ਫਰੂਟ ਖਾਣਾ ਚਾਹੀਦਾ ਜਿਵੇਂ ਤੁਸੀਂ ਲੰਚ ਤੋਂ ਇੱਕ ਘੰਟਾ ਪਹਿਲੇ ਫਰੂਟ ਖਾ ਲਓ ਤੁਹਾਡੀ ਪ੍ਰੋਪਰ ਡਾਇਟ ਤੇ ਹੋ ਜਾਏਗਾ ਨੋਨ ਵੈਜੀਟੇਰੀਅਨ ਹੋ ਤੁਸੀਂ ਲੋਕ
ਨਹੀਂ ਨਹੀਂ ਨਹੀਂ ਅਸੀਂ ਨੋਨ ਵੈਜ ਨਹੀਂ ਖਾਂਦੇ ਹੈਗੇ ਹਾਂ ਕਦੀ ਕਦੀ ਐ ਅੰਡਾ ਵਗੈਰਾ ਖਾ ਲੈਂਦੇ ਹੈਗੇ ਬਸ ਵੈਸੇ ਨਹੀਂ ਖਾਂਦੇ
ਅੱਛਾ ਅੱਛਾ ਹਾਂ ਕਈ ਲੋਕ ਬੋਲਦੇ ਨੇ ਕਿ ਸਿਹਤ ਵਾਸਤੇ ਐਵੇਂ ਹੁੰਦਾ ਕਈ ਲੋਕ ਬੋਲਦੇ ਨੇ ਸਿਹਤ ਵਾਸਤੇ ਵੀ ਅੱਛਾ ਹੁੰਦਾ ਐ
ਹਾਂ ਵੈਸੇ ਤਾਂ ਮੇਰਾ ਮਨ ਕਰ ਰਿਹਾ ਕੋਈ ਵਾਹਿਗੁਰੂ ਅੰਮ੍ਰਿਤ ਮੁ ਛਕਾ ਰਹੇ ਮੈ ਮੇਰਾ ਮਨ ਕਰਹਿ ਰਿਹਾ ਮੈਂ ਅੰਮ੍ਰਿਤ ਛੱਕਾਂ
ਅੱਛਾ ਜੀ
ਬਸ ਮੈਂ ਹਾਂ ਫਿਰ ਵ ਤਾਂ ਫਿਰ ਛੋੜ ਦਵਾਂਗੀ ਬਸ ਮੇਰਾ ਮਨ ਕਰਦਾ ਵ ਅੰਮ੍ਰਿਤ ਛੱਕਾ ਹੂੰ ਹਾਂ ਕਿਉਂਕਿ ਸਿੱਖ ਸਿੱਖ ਸਿੱਖ ਦੇ ਘਰ ਪੈਦਾ ਹੋਏਆ ਤੇ ਸਾਨੂੰ ਤਾਂ ਸਿੱਖ ਜ਼ਰੂਰੀ ਇੱਕ ਹੈਗੀ ਨਾ ਅੰਮ੍ਰਿਤਸਰ ਨੂੰ ਤਾਂ ਅਸੀਂ ਸਿੱਖ ਲਾਵਾਂਗੇ ਨਾ ਕੇ ਸਿੱਖ
ਉਹ ਤੇ ਹੈ ਐਡਮਿਸ਼ਨ ਈ ਤਾਂ ਈ ਹੋਏਗਾ
ਹਾਂ ਤਾਂ ਤਾਂ ਹੁਣਾ ਐ ਇਸ ਬਸ ਸ਼ੌਕ ਬਸ ਵਾਹਿਗੁਰੂ ਪੁਰਾ ਕਰ ਦੇਵੇ ਇੱਕ ਮੇਰਾ ਸ਼ੌਕ ਅੰਮ੍ਰਤ ਛਕਾ ਦੇ ਬਸ
ਹੋ ਜਾਏਗਾ ਜੋ ਚੀਜ਼ ਸੋਚ ਕੇ ਰੱਖੋ ਜੋ ਨਿਸ਼ਚੇ ਕਰ ਲ ਹੋਈ ਜਾਂਦਾ
ਹਾਂ ਬਸ ਬਸ ਹੁਣ ਇਹਈ ਮੰਨੇ
ਹੋ ਜਾਏਗਾ ਜੋ ਅਸੀਂ ਸੋਚਦੇ ਹਾਂ ਅਗਰ ਉਹਨੂੰ ਕਰਨੇ ਦੀ ਠਾਣ ਲਈ ਏ
ਹਾਂ ਬਸ ਬਸ ਬਸ ਤਾਈ ਅਸੀ ਚਲੋ
ਸਹੀ ਗੱਲ ਏ ਸਹੀ ਗੱਲ ਏ ਹੋ ਜਾਏਗਾ ਤੁਸੀਂ ਸੋਚੋਗੇ ਤੇ ਹੋ ਜਾਏਗਾ ਅਸੀਂ ਜੋ ਚੀਜ਼ ਸੋਚਾਂਗੇ ਉਹ ਹੋ ਜਾਂਦੀ ਏ
ਘਰ ਪੈਦਾ ਹੋਏ ਆਂ ਅਸੀਂ ਵੀ ਬਸ ਸਾਡਾ ਵੀ ਮਨ ਕਰਦਾ ਅਸੀਂ ਅੰਮ੍ਰਿਤ ਛੱਕ ਲਈਏ
ਸਹੀ ਗੱਲ ਸਹੀ ਗੱਲ ਸਹੀ ਗੱਲ ਏ ਸਹੀ ਗੱਲ ਏ ਹੋਰ ਤੁਹਾਡੀ ਬਿਟੀਆ ਠੀਕ ਐ ਬੇਟੀ ਠੀਕ ਐ ਤੁਹਾਡੀ ਛੋਟੀ ਬੇਟੀ ਵੱਡੀ ਬੇਟੀ
ਰਹਿ ਜੇ ਇੱਕ ਮਹੀਨਾ ਮਨ ਲੱਗਿਆ ਹੋਇਆ ਸੀ ਮੇਰਾ ਵੀ ਕੀ ਕਰਿਓ ਕੁੜੀਆਂ ਨੇ ਆਪਣੇ ਘਰ ਜਾਣਾ ਈ ਏ ਨਾ
ਸਾਰੇ ਪਰਿਵਾਰ ਮਿਲ ਕੇ ਰ ਤੇ ਚੰਗਾ ਹੀ ਲੱਗਦਾ
ਹਾਂ ਅੱਛੀ ਰੌਣਕ ਬਣਨੀ ਹੋਈ ਸੀ ਬੱਚੇ ਸ ਮਨ ਲੱਗਿਆ ਹੋਇਆ ਸੀ ਚਲੋ ਦੂਰ ਐ ਲੇਕਿਨ ਖੁਸ਼ ਐ ਆਪਣੇ ਘਰ ਹਾਂ ਹਾਂ ਬਸ ਐਂ ਕੁੜੀਆਂ ਖੁਸ਼ ਆਪਣੇ ਘਰ ਬਸ ਵਾਹਿਗੁਰੂ ਦੀ ਕਿਰਪਾ ਹੈਗੀ ਐ
ਚਲੋ ਠੀਕ ਐ ਵਧੀਆ ਅੱਜ ਥੋਡੀ ਛੋਟੀ ਟੀ ਬੇਟੀ ਨਾਲ ਗੱਲ ਹੋਈ ਤੁਹਾਡੀ ਹਾਂ ਸਹੀ ਬੇਟੀ ਨਾਲ ਗੱਲ ਹੋਈ ਤੁਹਾਡੀ
ਤਾਂ ਵੀਂ ਸ਼ੁਕਰਾਨਾ ਕਰਦੀ ਵਾਹਿਗ ਚਲੋ ਜੀ ਗੱਲ ਨਹੀਂ ਖੁਸ਼ ਤਾਂ ਹਨ ਆਪਣੇ ਘਰ
ਸਹੀ ਏ ਸਹੀ ਏ ਸਹੀ ਗੱਲ ਐ ਹੋਰ ਰਕਸ਼ਾ ਬੰਧਨ ਆ ਰਿਹਾ ਹੈ ਫਿਰ ਤੁਹਾਡਾ ਉਹਦੇ ਵਾਸਤੇ ਕੀ ਤਿਆਰੀਆਂ ਨੇ ਜੀ
ਬਸ ਰਕਸ਼ਾ ਬੰਧਨ ਕੁੜੀਆਂ ਤੇ ਆਉਂਦੀਆਂ ਨਹੀਂ ਕਿਉਂਕਿ ਬੱਚੇ ਪੜ੍ਹਨ ਵਾਲੇ ਕੁੜੀਆਂ ਦੇ
ਅੱਛਾ ਜੀ
ਅਤੇ ਬਸ ਮੇਰਾ ਭਰਾ ਰਹਿੰਦਾ ਇਥੇ ਲੋਕਲੀ ਮੈਂ ਲੋਕਲ ਈ ਮੇਰੇ ਪੇਕੇ ਹੈਗੇ ਨੇ ਮੈਂ
ਹਾਂਜੀ ਹਾਂਜੀ ਜਾਂਦੇ ਓ ਤੁਸੀਂ ਅੱਛਾ ਜੀ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੀ ਅਸੀਂ ਡਿਸਕਸ ਕਰਦੇ ਹਾਂ ਹੋਰ ਰੁਕੋ
ਫਿਰ ਚੁੱਕ ਲਿਆ ਜੇ ਹੈ ਫਿਰ ਚੁੱਕ ਲਿਆ
ਹਾਂਜੀ ਠੀਕ ਐ
ਹੈਨਾ ਕੰ‌ ਗਰਮ ਆਓ ਨਾ ਤੇ ਅਰੇ ਕਾਹਲੀ ਕੀੜੀਆਂ ਜ ਚਲੋ ਅੱਛਾ।